ਹੈਲੋ ਹੈਲੋ।
ਹੈਲੋ ਹਾਂਜੀ ਭੈਣ ਜੀ ਕਿਸ ਤਰ੍ਹਾਂ ਯਾਦ ਕੀਤਾ ਆੱਜ।
ਬਸ ਭੈਣ ਜੀ ਮੈਂ ਸੋਚਿਆ ਬੜੇ ਦਿਨ ਹੈਲੋ ਆਵਾਜ਼ ਆ ਰੀ ਐ ਭੈਣ ਜੀ।
ਹਾਂਜੀ ਆ ਰੀ ਐ ਆਵਾਜ਼।
ਹੋਰ ਸਾਸ੍ਰੀਕਾਲ।
ਹਾਂਜੀ, ਹਾਂਜੀ ਸਾਸੀਕਾਲ ਜੀ ਹੋਰ ਕੀ ਹਾਲ ਚਾਲ ਐ ਤੁਆਡੇ।
ਵਦੀਆ ਭੈਣ ਜੀ ਤੁਸੀਂ ਸੁਣਾਓ?
ਹਾਂਜੀ ਠੀਕ ਆ ਮੈਂ ਵੀ।
ਹੋਰ ਕੀ ਕਰਦੇ ਪੇ ਸੀ
ਹਾਂਜੀ ਕੁਛ ਨੀ ਭੈਣ ਜੀ ਬਸ ਬੱਚੇ ਕੈ ਰੇ ਸੀ ਸਮਾਨ ਬਨਾਨਾ ਵੈਂ।
ਅੱਛਾ-ਅੱਛਾ ਬੱਚੇ ਵੀ ਆਰੇ ਲੱਗੇ ਰੈਂਦੇ ਨੇ।
ਹਾਂਜੀ ਬੱਚੇ ਕੁਛ ਨਾ ਕੁਛ ਆਰੇ ਲੱਗੇ ਰੈਂਦੇ ਨੇ। ਓ ਬਸ ਮੈਨੂੰ ਹੁਣਮਨ ਕੈਂਦੇ ਸੀ ਲਿਆ ਦਿਓ ਸਮਾਨ ਤੇ ਫੇਰ ਮੈਂ ਹੁਨ ਓਨਾ ਨੂੰ ਲੈ ਕੇ ਦੇਣ ਚੱਲੀ ਆ। ਪੈਲੇ ਹਾਂਜੀ, ਪੈਲੇ ਕੈ ਰੇ ਸੀ ਸਮਾਨ ਬਨਾਨਾ ਵੇ ਫੇਰ ਕੈਂਦੇ ਸਾਨੂੰ ਪੈਕੇਟ ਲੈ ਕੇ ਦੋ।
ਅੱਛਾ!
ਹਾਂਜੀ।
ਚਲੋ ਵਦੀਆ ਆਰੇ ਤੇ ਲੱਗੇ ਹੋਏ ਨੇ ਨਈ ਤੋ ਆੱਜ-ਕੱਲ ਦੇ ਬੱਚੇ ਜਾਦਾਤਰ ਫੋਨ ਈ ਚਲਾਂਦੇ ਨੇ।
ਛੋ ਸਾਰਾ ਦਿਨ ਈ ਛੁੱਟੀਆਂ ਕਰਕੇ ਏਕ ਨਾਨਕੇ ਨੀ ਗਏ ਓ ਬੱਚੇ।
ਅੱਛਾ।
ਹਾਂਜੀ। ਕੁਛ ਤਾਂ ਵੀ, ਤੰਗ ਕਰਦੇ ਨੇ। ਹਾਂਜੀ।
ਨਾਲੇ ਬੱਚੇ ਜ਼ਿਆਦਾਤਰ, ਛੁੱਟੀਆਂ 'ਚ ਫੋਨ ਹੀ ਚਲਾਉਂਦੇ ਨੇ
ਹਾਂਜੀ, ਨਹੀਂ ਫੋ, ਹਾਂਜੀ ਬਸ ਐ ਫੋਨ ਤੇ ਨਹੀਂ ਚਲਾ ਰਹੇ ਬੱਚੇ ਸਾਡੇ, ਬਸ ਐ
ਕਦੀ ਖਾਣ-ਪੀਣ ਦਾ ਹੋ ਗਿਆ, ਕਦੀ ਕੁਛ ਹੋ ਗਿਆ, ਕਦੀ ਕੁਛ ਹੋ ਗਿਆ, ਆਪਣੇ ਆਪ ਹੀ ਲੱਗੀਆਂ ਰਹਿੰਦੀਆਂ ਨੇ। ਹਾਂਜੀ, ਪਰਸੋਂ ਸਾਡੀ ਬੇਟੀ ਨੇ ਹਲਵਾ ਬਣਾਉਣ ਲੱਗ ਗਈ, ਸਾਡੀ ਬੇਟੀ, ਹਾਂਜੀ
ਆਹ, ਤੁਹਾਡੀ ਬੇਟੀ ਹਲਵਾ ਵੀ ਬਣਾ ਲੈਂਦੀ
ਹਾਂਜੀ, ਉਹ ਬਸ ਮੈਂ ਰੋਜ਼ ਪਰਸ 'ਚ ਅ ਪ੍ਰਸ਼ਾਦ ਬਣਾਉਂਦੀ ਸੀ ਨਾ, ਤੇ ਮੈਨੂੰ ਦੇਖਿਆ ਉਹਨੇ ਉਹਨੇ ਇਹ ਤੇ ਦੇਖਿਆ ਨੀ ਕਿ, ਅ, ਬ, ਅ ਮੰਮੀ ਉਹ ਬਣਾਉਂਦੇ ਨੇ ਮਤਲਬ, ਆਟਾ ਭੁੰਨ ਕੇ ਫੇਰ ਪਾਣੀ ਪੂਣੀ ਪਾਉਂਦੇ ਨੇ ਚੀਨੀ ਪਾਂਦੇ ਨੇ, ਉਹਨੇ ਐਸੇ ਹੀ ਆਟੇ ਦੇ ਵਿੱਚ ਈ
ਉਹ, ਅੱਛਾ
'ਚ ਹਾਂਜੀ
ਚਲੋ ਕੋਈ ਨੀ, ਇਹਨਾਂ ਦਾ ਤੇ
ਹਾਂ, ਹਾਂਜੀ ਬੱਚਿਆਂ ਦਾ ਸਾਰਾ ਦਿਨ, ਹੋਰ ਸੁਣਾਓ ਭੈਣ ਜੀ, ਕਿਸ ਤਰ੍ਹਾਂ ਯਾਦ ਕੀਤਾ ਤੁਸੀਂ?
ਬਸ ਭੈਣ ਜੀ, ਮੈਂ ਸੋਚਿਆ ਬੜਾ ਟਾਈਮ ਹੋ ਗਿਆ ਤੁਹਾਡੇ ਨਾਲ ਗੱਲ ਨਹੀਂ ਹੋਈ, ਫੋਨ ਹੀ ਕਰ ਲਾਂ।
ਹਾਂਜੀ, ਤੁਹਾਡਾ ਮੇਲ ਵੀ ਨਹੀਂ ਹੋਇਆ ਭੈਣ ਜੀ, ਤੁਸੀਂ ਗੁਰਦੁਆਰੇ ਨੀ ਆ ਰਹੇ?
ਬਸ ਭੈਣ ਜੀ, ਥੋੜੇ ਅ ਥੋੜੇ ਦਿਨਾਂ ਤੋਂ ਮੈਂ ਨਾ ਘਰ ਹੀ ਸੀ, ਇੰਨੀ ਗਰਮੀ ਹੋ ਰਹੀ ਏ ਤੇ ਫਿਰ ਮਨ ਨਹੀਂ ਕਰਦਾ ਨਾ।
ਅੱਛਾ, ਹਾਂਜੀ, ਗਰਮੀ ਤੇ ਬਹੁਤ ਜ਼ਿਆਦਾ ਵੇ ਨੀਂ ਨਿਕਲਣ ਤੇ ਮਨ ਹੀ ਨਹੀਂ ਕਰਦਾ।
ਆਹੋ, ਤਾਂ ਹੀ ਬਸ ਫਿਰ ਆਵਾਂਗੀ, ਗੁਰਦੁਆਰੇ ਵੀ ਆਵਾਂਗੀ ਮੈਂ
ਅੱਛਾ ਜੀ, ਹਾਂਜੀ, ਆਇਆ ਕਰੋ ਭੈਣ ਜੀ ਗੁਰਦੁਆਰੇ।
ਹਾਂਜੀ-ਹਾਂਜੀ ਆਵਾਂਗੀ ਬਸ, ਇਹ ਥੋੜ੍ਹੀ ਅੱਜ, ਥੋੜੇ ਦਿਨਾਂ ਤੋਂ ਨਾ ਜ਼ਿਆਦਾ ਗਰਮੀ
ਹਾਂਜੀ, ਬਹੁਤ ਜਿਆਦਾ ਗਰਮੀ ਪੈ ਰਹੀ ਏ।
ਤਾਂ ਹੀ ਬਸ ਮੈਂ ਫਿਰ, ਹੋਰ ਤੁਸੀਂ ਸੁਣਾਓ?
ਬਸ ਠੀਕ ਆ, ਭੈਣ ਜੀ ਮੈਂ
ਹੋਰ ਪੋ, ਕਿਧਰੇ ਗਏ ਦੇ ਓ ਕੀ ਤੁਸੀਂ?
ਬਸ ਭੈਣ ਜੀ, ਆਪਣੀ ਭੂਆ ਦੇ ਘਰ ਆਈ ਦੀ ਸੀ ਮੈਂ। ਅੱਜ ਮੈਂ, ਭੂਆ ਦੇ ਘਰ ਗਈ ਦੀ ਸੀ ਨਾ।
ਅੱਛਾ ਅੱਛਾ ਭੂਆ ਦੇ ਘਰ, ਤੁਹਾਡੇ ਭੂਆ ਜੀ ਕਿੱਥੇ ਰਹਿੰਦੇ ਨੇ?
ਇੱਧਰ ਹੀ ਰਹਿੰਦੇ ਨੇ। ਲੋਕਲ ਈ, ਬਸ ਉੱਥੇ ਗਈ ਦੀ ਸੀ, ਥੋੜ੍ਹਾ ਟਾਈਮ ਪਾਸ, ਥੋੜ੍ਹਾ ਟਾਈਮ ਨਹੀਂ ਪਾਸ ਹੋ ਰਿਹਾ ਸੀ ਨਾ ਮੈਂ ਕਿਹਾ ਚੱਲਨੇ ਆ ਪੂਰੇ ਦਿਨ ਵੀ ਕੀ ਕਰਨਾ ਆਂ। ਫੋਨ ਹੀ, ਫੋਨ ਹੀ ਚਲਾ ਨੇ ਆ ਭੈਣ ਜੀ, ਇੰਨਾ ਵੀ ਫੋਨ ਨੀ 'ਚ
ਹਾਂਜੀ, ਹਾਂਜੀ, ਜ਼ਿਆਦਾ ਫੋਨ ਵੀ ਦੇਖਣਾ ਨੀ ਅੱਛਾ ਹੁੰਦਾ।
ਆਹੋ, ਅੱਖਾਂ ਖ਼ਰਾਬ ਹੋ ਜਾਂਦੀਆਂ ਨੇ ਇਨਾਂ ਫ਼ੋਨ ਚਲਾਉਣ ਨਾਲ। ਹੁਨ ਵੇਖਲੋ ਅੱਜ ਕੱਲ੍ਹ ਦੇ ਬੱਚੇਆਂ ਨੂੰ ਹਾਂਜੀ ਹੁਨ ਤੇ ਠੀਕ ਨੇ।
ਅੱਛਾ, ਚਸ਼ਮਾ ਲੱਗਾ ਹਆ ਸੀ ਨਾ ਉਹਨੂੰ
ਆਹੋ ਬ ਸ ਅੱਜ ਕੱਲ੍ਹ ਤਾਂ ਸਾਰੇ ਬੱਚੇਆਂ ਨੂੰ ਵੀ ਚਸ਼ਮਾ ਲੱਗੇਆ ਦਾ ਡਾਇਟ ਟ ਵੀ ਤੇ ਨੀ ਹੈਗੀ ਬੱਚੇਆਂ ਦੀ ਅੱਜ ਕੱਲ੍ਹ।
ਅੱਛਾ ਹਾਂਜੀ-ਹਾਂਜੀ ਬਸ ਬੱਚੇ ਫਾਸਟ ਫੂਡ ਵਗੈਰਾ ਜਾਦਾ ਖਾਂਦੇ ਨੇ ਨਾ। ਇਸ ਕਰਕੇ ਹਾਂਜੀ।
ਇੰਨਾ ਫਾਸਟ ਫੂਡ ਵੀ ਨਹੀਂ ਖਾਨਾ ਚਾਹੀਦਾ ਖ਼ਰਾਬ ਹੀ ਕਰਦਾ ਏ।
ਬਾਜ਼ਾਰ ਦਾ ਤਾਂ ਜਾਦਾ ਹੀ ਖ਼ਰਾਬ ਕਰਦਾ ਹੈ ਕਿਉਂਕਿ ਗੰਦਾ ਤੇਲ ਹੁੰਦਾ ਹੈ। ਮਸਾਲੇ ਪਤਾ ਨੀ ਕੇੜੇ ਕੇੜੇ ਪਾਂਦੇ ਨੇ
ਓਹੀਓ ਤੇ ਕੁਛ ਪਤਾ ਹੀ ਨਹੀਂ ਹੁੰਦਾ ਕਿਦ ਕਿਵੇਂ ਬਨੇਆ ਹੈ। ਕੇੜੇ ਹੱਥ ਹੁੰਦੇ ਨੇ।
ਹਾਂਜੀ
ਇਸ ਕਰਕੇ ਜਾਦਾ ਫਾਸਟ ਫੂਡ ਤੇ ਖਾਣਾ ਹੀ ਨਹੀਂ ਚਾਹੀਦਾ।
ਹਾਂਜੀ ਮੇਰਾ ਤੇ ਬਾਜ਼ਾਰ ਦਾ ਖਾਣ ਤੇ ਮਨ ਹੀ ਨੀ ਕ ਕਰਦਾ ਬਟੂਰੇ ਹੋ ਗਏ ਮੇਰਾ ਕੋਈ ਮਨ ਨੀ ਕਰਦਾ ਬਟੂਰੇ ਮਸਾਲੇ ਏਨੇ ਪਾਂਦੇ ਨੇ ਬਾਜ਼ਾਰ। ਬਾਏ-ਬਾਏ।
ਆਹੋ
ਹਾਂਜੀ, ਅਸੀਂ ਤੇ ਬਟੂਰੇ ਵੀ ਆਪੇ ਬਨਾਂਨੇ ਹਾਂ।
ਬਟੂਰੇ ਕਿਵੇਂ ਬਨਾਂਦੇ ਹੋ ਆਪੇ?
ਹਾਂਜੀ, ਬਠੂਰੇ ਛੋਲੇ ਅਸੀਂ ਭੈਣ ਜੀ ਆਪ ਹੀ ਬਨਾਂਦੇ ਹਾਂ, ਅਸੀਂ ਕਦੇ ਨੀ ਬਾਜ਼ਾਰ ਦੇ ਮੰਗਵਾ ਕੇ ਖਾਏ। ਸਗੋਂ ਸਾਡੇ ਨਾਲ ਹੈਗੇ ਨੇ ਉਹ ਬਜ਼ਾਰ ਦੇ ਮੰਗਵਾ ਕੇ ਖਾਂਦੇ ਨੇ ਅਸੀਂ ਕਦੇ ਨਹੀਂ ਖਾਏ।
ਅੱਛਾ ਭੈਣ ਜੀ ਕਿਵੇਂ ਬਣਾਂਦੇ ਹੋ? ਰੈਸਪੀ ਦੇ ਦੋ ਮੈਂ ਵੀ ਸੋਚ ਰਹੀ ਹਾਂ ਮਨ ਕਰ ਪਿਆ ਮੇਰਾ ਵੀ ਖਾਣ ਤੇ ਬਟੂਰੇ ਛੋਲੇ। ਸੋਚ ਰੀਆ ਬਨਾਲਾ ਘਰ ਹੀ।
ਮੈਂ ਤੁਹਾਨੂੰ ਖਵਾਦਾਂਗੀ।
ਕੋਈ ਨੀ ਤੁਸੀਂ ਰੈਸਪੀ ਦੱਸ ਦੋ ਮੈਂ ਕੇਹਾ ਬਣਾ ਹੀ ਲਵਾਂਗੀ ਮੈਂ ਵੀ।
ਅੱਛਾ ਜੀ‌ ਤੁਸੀਂ ਨਾ ਮੈਦਾ ਲਓ
ਹੇਲੋ।
ਆਪਨੇ ਮਤਲਬ ਜਿੰਨਾ ਮਤ ਲਬ ਆਪਣੇ ਪਰਵਾਰ ਦੇ ਹਿਸਾਬ ਨਾਲ ਜਿੰਨਾ ਏਕ ਕਿੱਲੋ ਜਾਂ ਅੱਧਾ ਕਿੱਲੋ ਮੈਦਾ ਲੈਲੋ।
ਹਮ
ਹਾਂਜੀ ਤੇ ਉਹਨੂੰ ਨਾ ਮਤਲਬ ਕਾਫ਼ੀ ਦੇਰ ਤੱਕ ਐਵੇਂ ਹੀ ਪੇਆ ਰਰੇ ਰੇਣ ਦੋ।
ਕਾਫ਼ੀ ਦੇਰ ਤੱਕ ਐਵੇਂ ਹੀ?
ਹਾਂਜੀ ਮਤਲਬ ਥੋੜਾ ਇਨੋ
ਇਨੋ ਪਾ ਕੇ ਨਾ ਅੱਛ- ਅੱਛਾ ਇਨੋ ਪਾ ਕੇ ਰਖ ਦੋ।
ਫੇਰ ਹਾਂਜੀ ਫੇਰ ਉਹਨੂੰ ਨਾ ਮਲ ਲੋ। ਮਲ ਕੇ ਫੇਰ ਥੋੜ੍ਹੀ ਮਤਲਬ ਥੋੜ੍ਹੀ ਦੇਰ ਐਵੇਂ ਪੇਆ ਰੈਣ ਦੋ।
ਅੱਛਾ -ਅੱਛਾ
ਹਾਂਜੀ ਉਹ ਥੋੜਾ ਖਮੀਰਾ- ਖ਼ਮੀਰਾ ਜਿਹਾ ਹੋਜੇਗਾ ਹਾਂਜੀ। ਅਗਰ ਧੁੱਪੇ ਰੱਖੋਗੇ ਥੋੜੀ ਦੇਰ, ਤੇ ਓ ਉਸ ਤੋਂ ਬੈਸਟ ਏ।
ਧੁੱਪੇ ਕਿਵੇਂ ਮਤਲਬ?
ਮਤਲਬ ਮਾਲ ਕੇ ਨਾ ਉਨੂੰ ਥੋੜ੍ਹੀ ਦੇਰ ਧੁੱਪ ਤੇ ਰੱਖ ਦੋ ਉਹ ਖਮੀਰਾ ਹੋਜੇਗਾ ਥੋੜਾ। ਉਹ ਫੇਰ ਉਹਦੇ ਬਣਾਓ ਬਠੂਰੇ ਤੁਸੀਂ ਬਹੁਤ ਹੀ ਸਵਾਦ ਬਣਨਗੇ। ਐਂਜ ਕਰੰਚੀ, ਹਾਂਜੀ ਕਰੰਚੀ ਬਣਨਗੇ। ਤੇਲ ਦੇ ਵਿੱਚ ਤਲੋ ਜਾਂ ਰਿਫਾਇੰਡ ਚ ਬਣਾਓ।
ਵੈਸੇ ਬਿਹਤਰ ਏਹਿਓ ਕਿ ਰਿਫਾਈੰਡ ਚ ਬਣਾਓ ਕਿਉਂਕਿ ਤੇਲ ਨਾ ਜ਼ਿਆਦਾ ਧਸ ਜਾਂਦਾ ਐ। ਹਾਂਜੀ।
ਹੈਲੋ।
ਹੈਲੋ ਹਾਂਜੀ। ਹੈਲੋ ਹੈਲੋ, ਹਾਂਜੀ ਭੈਣ ਜੀ ਦੱਸੋ?
ਮੈਂ ਕੈਰੀਸ ਤੁਹਾਡੀ ਆਵਾਜ਼ ਨਹੀਂ ਆਦੀ ਪੀ ਸੀ।
ਅੱਛਾ ਜੀ ਹੁਣ ਆਈ ਐ।
ਹਾਂ ਹੁਣ ਆ ਰਹੀ ਐ।
ਅੱਛਾ ਅੱਛਾ।
ਨੈੱਟਵਰਕ ਇਸ਼ੂ ਹੋ ਜਾਂਦਾ ਨਾ, ਨੈੱਟਵਰਕ ਇਸ਼ੂ ਵੀ ਬੜਾ ਆਉਦਾ।
ਹਾਂਜੀ, ਦੱਸੋ ਤੁਸੀਂ ਕੀ ਪੁੱਛ ਰਹੇ ਸੀ?
ਮੈਂ ਪੁੱਛ ਰਹੀ ਸੀ ਤੁਸੀਂ ਫਿਰ ਛੋਲੇ ਕਿਵੇਂ ਬਣਾਉਂਦੇ ਓ?
ਛੋਲੇ ਅਸੀਂ ਰਾਤ ਨੂੰ ਭਿਗੋ ਦਿੰਦੇ ਆ। ਹਾਂਜੀ ਰਾਤ ਨੂੰ ਭਿਗੋ ਕੇ ਫੇਰ ਅਸੀਂ ਮਤਲਬ, ਸਵੇਰੇ ਧੋ ਤਾ ਤੇ ਉਬਾਲ- ਉਬਾਲ ਲੈਂਦੇ ਆ ਪਾਣੀ ਪਾ ਕੇ, ਅਗਰ ਸੋਡਾ ਪਾਣਾ ਪਾ ਦੋ ਅਗਰ ਨਹੀਂ ਪਾਣਾ ਨਾ ਪਾਓ, ਅਸੀਂ ਨਾ ਥੋੜ੍ਹੀ ਵਿਚ ਪੱਤੀ ਪਾ ਦਿੰਦੇ ਆ। ਕੀ ਮਤਲਬ ਪੁੜੀ ਬਣਾ ਕੇ ਨਾ ਉਹਦੇ ਵਿੱਚ ਕੱਪੜੇ ਦੇ ਵਿੱਚ ਬੰਨ ਕੇ, ਉਹ ਛੋਲਿਆਂ ਦੇ ਵਿੱਚ ਸੱਟ ਦਿੰਦੇ ਆ।
ਤਾਂ ਕੀ ਛੋਲਿਆਂ ਤੇ ਵਿਚੱ ਕਲਰ ਆਇ ਓ ਵਾਲਾ?
ਹਾਂਜੀ ਕਲਰ ਆਜੇ, ਹਾਂਜੀ ਬਾਜ਼ਾਰੀ ਛੋਲਿਆ ਵਕ ਕਣ ਕਲਰ ਆਜੇ ਉਹਦੇ ਵਿੱਚ ਅਸੀਂ ਸੁੱਕੇ ਆਵਲੇ ਵੀ ਪਾ ਦੇਨੇ ਆ।
ਉਹਦੇ ਨਾਲ ਆਵਲੇ ਦਾ ਟੇਸਟ ਆਦਾ?
ਹਾਂਜੀ ਬੋਤ-ਬੋਤ ਜ਼ਿਆਦਾ। ਹਾਂਜੀ ਹਾਂਜੀ। ਫੇਰ ਅਸੀਂ ਉਬਲ ਜਾਣ ਫੇਰ ਅਸੀਂ ਤੜਕਾ ਲਗਾ ਦਿੰਦੇ ਹਾਂ ਉਹਨੂੰ। ਪਿਆਜ ਭੁੰਨ ਲਿਆ, ਲਸਣ ਪਾਦੇ ਆ, ਹਾਂਜੀ ਪਿਆਜ, ਲਸਣ ਔਰ ਲਸਣ ਜ਼ਿਆਦਾ ਪਾਣਾ ਵੈਂ, ਔਰ ਫੇਰ ਟਮਾਟਰ ਪਾ ਲੋੋ। ਲੋਂਂਗ ਪਾਾਲੋ ਅਗਰ ਮੋਟੀ ਇਲਾਚੀ ਪਾਓਗੇ ਨਾ ਤੇ ਬਹੁਤ ਹੀ ਜ਼ਿਆਦਾ ਛੋਲਿਆਂ ਦਾ ਸਵਾਦ ਆਏਗਾ।
ਅੱਛਾ
ਹਾਂਜੀ ਇਹ ਸਾਰੀਆਂ ਚੀਜ਼ਾਂ ਫਰਾਈ ਕਰ ਲੈਣੀ ਐ। ਉਸ ਤੋਂ ਬਾਅਦ ਫੇਰ ਉਬਲੇ ਹੋਏ ਛੋਲੇ ਪਾ ਦਿਓ। ਛੋਲੇ ਵੀ ਥੋੜੇ ਮਤਲਬ, ਕਾਫ਼ੀ ਚੰਗੇ ਉਬਲੇ ਹੋਣੇ ਚਾਹੀਦੇ ਨੇ ਕ ਕੱਚੇ -ਕੱਚੇ ਨਹੀਂ ਹੋਣੇ ਚਾਹੀਦੇ। ਹਾਂਜੀ, ਫੇਰ ਬਸ ਫਰਾਈ ਕੀਤੇ ਹੋਏ ਸਮਾਨ ਮਸਾਲੇ ਦੇ ਵਿੱਚ ਪਾ ਦੋ, ਛੋਲੇ ਔਰ ਉਸ ਤੋਂ ਕਾਲੀ ਮਿਰਚ ਪਾ ਦੋ, ਹੋਰ ਕੁਛ ਮਸਾਲਾ ਦੂਸਰਾ ਪਾਣਾ ਪਾ ਦੋ। ਬਹੁਤ ਸਵਾਦ ਬਣਨਗੇ, ਬਜ਼ਾਰ ਤੋਂ ਵਧੀਆ ਬਣਦੇ ਨੇ ਛੋਲੇ।
ਬਜ਼ਾਰੇ ਤਾਂ ਬੜੇ ਅਲੱਗ ਤਰ੍ਹਾਂ ਦੇ ਹੁੰਦੇ ਨੇ, ਘਰ ਆਵੇਂ ਦੇ ਨਹੀਂ ਹੁੰਦੇ।
ਨਹੀਂ ਨਹੀਂ, ਹਾਂ ਬਜ਼ਾਰ ਤੇ ਮਤਲਬ, ਖਾਣੇ ਨਹੀਂ‌ ਆਉਂਦੇ ਬਜ਼ਾਰ ਦੇ ਮਸਾਲਾ ਬਹੁਤ ਪਾਉਂਦੇ ਨੇ ਬਜ਼ਾਰ ਦੇ ਛੋਲਿਆਂ 'ਚ, ਹਾਂਜੀ ਹਾਂਜੀ। ਅਸੀਂ ਮਤਲਬ ਮਸਾਲਾ ਬਣਾਉਾਨਦੇ ਹਾਂ, ਅਸੀਂ ਮਸਾਲਾ ਪਾਉਂਦੇ ਹਾਂ ਮਤਲਬ ਅਲੱਗ ਅਲੱਗ ਪੀਸਦੇ ਹਾਂ, ਲੋਂਂਗ ਅਲੱਗ, ਦਾਲ ਚੀਨੀ ਅਲੱਗ, ਅਲੱਗ ਅਲੱਗ ਪੀਸ ਕੇ ਰੱਖਦੇ ਹ ਸਾਰਾ ਸਮਾਨ, ਤਾਂ ਕਿ ਮਤਲਬ ਸਮਾਨ ਦੇ ਹਿਸਾਬ ਨਾਲ ਪਾ ਸਕੀਏ, ਅਸੀਂ ਮਸਾਲਾ ਅਗਰ ਇਕੱਠਾ ਬਣਾ ਕੇ ਰੱਖੀਏ ਨਾ ਉਹ ਸਾਨੂੰ ਅੱਛਾ ਨੀ ਲੱਗਦਾ। ਹਰ ਚੀਜ਼ ਫੇਰ ਥੋੜ੍ਹੀ ਥੋੜ੍ਹੀ, ਥੋੜ੍ਹੀ ਥੋੜ੍ਹੀ ਫੇਰ ਪਾ ਦਿੰਦੇ ਆਾਂ। ਹਾਂਜੀ, ਉਹ ਸਭ ਤੋਂ ਹਾਂ ਔਰ ਮੋਟੀਆਂ ਲਾਚੀਆਂ ਵੀ, ਅਲੱਗ ਪੀਸ ਰੱਖਣੇ ਆ। ਮੋਟੀ ਵੀ ਲਾਚੀ ਫਰਾਈ ਕੀਤਾ ਜਿਹੜਾ ਮਸਾਲਾ, ਫਰਾਈ ਕੀ ਤਾ ਨਾ ਉਹਦੇ ਵਿੱਚ ਈ ਪਾਣੀ ਏ, ਔਰ ਬੋਅ ਹਾਂ ਬੋ ਟੇਸਟ ਆਏਗਾ ਉਹਦਾ।
ਚਲੋ ਭੈਣ ਜੀ, ਫੇਰ ਮੈਂ ਬਣਾ ਵਾਂਗੀ ਫੇਰ ਮੈਂ ਤੁਹਾਨੂੰ ਵੀ ਬਣਾ ਕੇ ਖੁਆਵਾਂਗੀ, ਭਠੂਰੇ-ਛੋਲੇ।
ਹਾਂਜੀ ਕੋਈ ਨੀ, ਕੋਈ ਨੀ ਤੁਸੀਂ ਆ ਜਾਣਾ ਮੈਂ ਖੁਆਵਾਂਗੀ ਤੁਹਾਨੂੰ।
ਹਾਂਜੀ-ਹਾਂਜੀ, ਜ਼ਰੂਰ।
ਹਾਂ, ਹਾਂਜੀ। ਹਾਂ ਹਾਂਜੀ ਠੀਕ ਏ ਭੈਣ, ਹਾਂਜੀ ਠੀ ਠੀਕ।